ਉਹ ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਆ।
ਹਾਂਜੀ ਭੈਣ ਜੀ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ?
ਹਾਂਜੀ ਵਧੀਆ ਤੇ ਆਪਾਂ ਉਹ ਵਿੱਚ ਫੋਨ ਸਭ ਵਧੀਆ ਉਹ ਫੋਨ ਜਿਹਾ ਕੱਟਿਆ ਗਿਆ ਸੀਗਾ ਵਿੱਚ ਆ ਹਾਂ ਸਟ। ਤੇ ਬੱਚਿਆਂ ਨੂੰ ਇੰਨਾ ਕੁ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਬੱਚੇ ਇੱਥੇ ਆਏ ਹੋਏ ਹੁੰਦੇ ਆ। ਤੇ ਅੱਧੇ ਬੱਚਿਆਂ ਨੇ ਕਹਿ ਨਾ ਵੀ ਸਾਨੂੰ ਵਾਈਟ ਕਲਰ ਦੇ ਰਾਈਸ ਖਾਣੇ ਆ ਅੱਧਿਆਂ ਨੇ ਕਹਿਣਾ ਸਾਨੂੰ ਹਲਦੀ ਆਲੇ ਖਾਣੇ ਆ ਅੱਧੇ ਨੇ ਕਹਿਣਾ ਸਾਨੂੰ ਮਟਰਾ ਵਾਲੇ ਖਾਣੇ ਆ ਤੇ ਅੱਧੇ ਨੇ ਕਹਿਣਾ ਸਾਨੂੰ ਸੋਇਆਬੀਨ ਆਲੇ ਖਾਣੇ ਬੰਦਾ ਕੀ ਕਰੇ ਦੱਸੋ ਅ ਪਤਾ ਸਿੱਧਾਂ ਮਟਰ ਵੀ ਪਾ ਦਿੰਦੇ ਹਾਂ ਹਾਂਜੀ ਆਪਾਂ ਤਾਂ ਉਹੀ ਆਪਾਂ ਤਾਂ ਫੇਰ ਇੱਕੋ ਗੱਲ ਮਟਰ ਸੋਇਆਬੀਨ ਸਾਰਾ ਕੁਛ ਵਿੱਚੇ ਸਿਟ ਦਿੰਦੇ ਹਾ ਵੀ ਜਿਹਨੇ ਮਟਰ ਖਾਣੇ ਆ ਉਹ ਸੋਇਆਬੀਨ ਕੱਢ ਤੇ ਬੈਠੋ ਜਿਨੇ ਮਟਰ ਨਹੀਂ ਖਾਣੇ ਉਹ ਮਟਰ ਚੁਣ ਕੇ ਸਾਈਡ ਰੱਖੋ ਆ ਕਰਤਾ। ਇੰਨੇ ਨਖਰੇ ਨਹੀਂ ਕਰਨੇ ਚਾਹੀਦੇ ਮੇਰੇ ਮੁੰਡੇ ਨੂੰ ਤਾਂ ਮੈਂ ਸਾਰਾ ਕੁੱਝ ਖਵਾਉਂਣੀ ਆ ਸਾਰਾ ਕੁਛ। ਉਹ ਕਰੇਲਾ ਵੀ ਖਾਂਦਾ ਭਿੰਡੀ ਵੀ ਖਾਂਦਾ ਤੋਰੀ ਵੀ ਖਾਂਦਾ ਹਰ ਚੀਜ਼ ਖਾਂਦਾ ਉਹਨੂੰ ਮੈਂ ਅ ਦੱਸਦੀ ਹਾਂ ਵੀ ਇਹਦੇ ਕੀ ਕੀ ਬੈਨੀਫਿਟਸ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਹੈ ਅ। ਖਾਣੇ ਵੀ ਚਾਹੀਦੇ ਨੇ ਬੱਚਿਆਂ ਨੂੰ ਅ ਉਹ ਹਰੀ ਸਬਜ਼ੀਆਂ ਬੈਨੀਫਿਟ ਦਿੰਦੀਆਂ ਨੇ।
ਬਿਲਕੁਲ ਹਰੀ ਸਬਜ਼ੀਆਂ ਤੋਂ ਬਿਨਾਂ ਬੱਚਿਆਂ ਦੀ ਗਰੋਥ ਅੱਜ ਕੱਲ ਸ ਛੋਟੇ-ਛੋਟੇ ਬੱਚਿਆਂ ਨੂੰ ਇੰਨੇ ਬੜੇ-ਬੜੇ ਨੰਬਰ ਲੱਗੇ ਹੋਏ ਹਾਂ ਅੱਖਾਂ ਦੇ ਜਿਨਾ ਉਹਨਾਂ ਦਾ ਮੂੰਹ ਨੀ ਐਡੇ ਵੱਡੇ ਚਸ਼ਮੇ ਲਾਏ ਹੋਏ ਆ ਜਿਨ੍ਹਾਂ ਨੇ। ਐਸਪੈਕਸ ਤਾਂ ਏਨਾ ਲੱਗ
ਕੀ ਕਰ ਸਕਦਾ ਹਾਂਜੀ ਸਾਨੂੰ ਮੇਰੀ ਆਪਣੀ ਬੇਟੀ ਨੂੰ ਲੱਗੇ ਦੇ। ਛੋਟੇ ਵਾਲੀ ਨੂੰ ਬਾਕੀ ਉਹਦਾ ਤੇ ਮੈਂ ਡਾਕਟਰ ਨ ਸੀ ਨਾ ਉਹਦਾ ਵੀ ਹੈ ਹੀ ਹੈ ਦੋ ਨੰਬਰ ਹੈਗਾ ਉਹਦਾ ਹਲੇ ਛੋਟੀ ਹੈਗੀ ਹੈ।
ਜ਼ਿਆਦਾ ਨੰਬਰ ਤਾਂ
ਹਾਂਜੀ ਹਾਂਜੀ ਜ਼ਿਆਦਾ ਹੈਗਾ ਬਸ ਦੇਖ ਰਿਹਾਂ ਹੁਣ ਮੈਂ ਖਾਂਦੀ ਵੀ ਨੀ ਨਾ ਕੁਛ ਬਈ ਉ ਨੂੰ ਬਦਾਮ ਵਗੈਰਾ ਪੀਸ ਕੇ ਕੇ ਵੀ ਦਿੱਤੇ ਨੇ ਉਹ ਖਸਕਾਸ ਪਾ ਕੇ ਉਹ ਸਭ ਹੁਣ ਥੋੜਾ ਉਹਨੂੰ ਆਪ ਨੂੰ ਹੋ ਰਿਹਾ ਨਾ ਥੋੜੀ ਵੱਡੀ ਹੋਈ ਆ ਹੁਣ ਨਾ ਆਪ ਨੂੰ ਉਰੇ ਕਹਿੰਦੀ ਮੰਮਾ ਮੈਨੂੰ ਪਾਊਡਰ ਬਣਾ ਦੋ ਮੈਂ ਖਾਵਾਂਗੀ ਮੈਂ ਦੁੱਧ ਚ ਪਾ ਕੇ ਪੀਵਾਂਗੀ।
ਅੱਛਾ ਇਹਦੇ ਨਾ ਹਾਂ ਤੁਸੀਂ ਨਾ ਇਹਨੂੰ ਗਾਜਰ ਗਾਜਰਾਂ ਜ਼ਰੂਰ ਖਿਲਾਇਆ ਕਰੋ ਗਰਮੀ ਚ ਸਲਾਦ ਖਿਲਾ ਤਾ ਠੰਡ ਦੇ ਵਿੱਚ ਗਾਜਰਾਂ ਦਾ ਜੂਸ ਪਿਆ ਤਾ
ਗਾਜਰ ਤਾਂ ਖਾਂਦੀ ਹੈ, ਬਲਕਿ ਹਾਂਜੀ।
ਸਲਾਦ ਹੋ ਗਿਆ, ਗਾਜਰਾਂ ਹੋ ਗਈਆਂ, ਇਹ ਸਭ ਤੋਂ ਜ਼ਿਆਦਾ ਖਵਾਓ ਇਹਨੂੰ। ਤੇ ਇਹਨੂੰ ਸਕਰੀਨ ਤੋਂ ਦੂਰ ਰੱਖੋ ਸਭ ਤੋਂ ਮੇਨ ਗੱਲ।
ਹਾਂਜੀ ਹਾਂਜੀ ਸਕਰੀਨ ਤੋਂ ਹੁਣ ਥੋੜ੍ਹੀ ਛੁੱਟੀਆਂ ਚ ਥੋੜ੍ਹਾ ਜ਼ਿਆਦਾ ਯੂਜ਼ ਕਰਤੀ ਵੀ ਵੈਸੇ ਤਾਂ ਬਹੁਤ ਘੱਟ ਸਕੂਲ ਸਕੂਲ ਤੋਂ ਥੋੜ੍ਹੀ ਦੇਰ ਆ ਆ ਕੇ ਦੇਖਦੇ ਨੇ ਟੀ ਵੀ ਦੇਖਦੀ ਐ ਜ਼ਿਆਦਾ, ਫੋਨ ਤੇ ਘੱਟ ਹੀ ਦੇਖਦੀ ਹੈ।
ਟੀ ਵੀ ਤੋਂ ਵੀ ਕਾਫ਼ੀ ਦੂਰ ਬਿਠਾਇਆ ਕਰੋ ਇਹਨੂੰ।
ਹੂੰ ਦੂਰ ਨਹੀਂ ਬਹਿੰਦੀ ਬਹੁਤ ਕਹਿੰਦੇ ਹਾਂ ਦੂਰ ਨਹੀਂ ਬਹਿੰਦੀ। ਕਿਉਂਕਿ ਇਹਦੀ ਥੋੜ੍ਹੀ ਦੂਰ ਦੀ ਆਈ ਸਾਈਡ ਵੀਕ ਹੈਗੀ ਹੈ ਨਾ ਨੇੜੇ ਤੇ ਠੀਕ ਹੈ ਦੂਰ ਉਹਦੀ ਆਈਸਾਇਡ ਵੀਕ ਹੈ। ਹਾਂਜੀ ਮੈਨੂੰ ਪਹਿਲੇ ਵੀ ਕਿਸੇ ਨੇ ਇਹ ਕਿਹਾ ਹੋਵੇ ਬਈ ਇਹਨੂੰ ਨੇੜੇ ਤਾਂ ਜਦੋਂ ਇਹ ਕੰਮ ਕਰਦੀ ਤਾਂ ਚਸ਼ਮਾਂ ਉਤਾਰ ਦਿਆ ਕਰੋ ਉਹਨੇ ਤਾਂ ਨੇੜੇ ਦੀ ਵੀ ਲੱਗ ਜਾਏਗੀ ਇਹਨੂੰ।
ਇਹਨੂੰ ਤਾਂ ਦੂਰ ਬਿਠਾਇਆ ਕਰੋ। ਤੇ ਜਦੋਂ ਸਟੱਡੀ ਕਰਦੀ ਐ, ਉਦੋਂ ਟੇਬਲ ਰੱਖੋ ਇਹਦੇ ਕੋਲ।
ਟੇਬਲ ਕਰਦੀ ਹੈ, ਸਟੱਡੀ ਤੇ ਟੇਬਲ ਨਾਲ ਹੀ ਕਰਦੀ ਹੈ।
ਹਾਂ, ਬੱਚਿਆਂ ਨੂੰ ਸਰਵਾਈਕਲ ਹੋ ਰਹੇ ਨੇ। ਬੱਚਿਆਂ ਦਾ ਤਾਂ ਬੜਾ ਧਿਆਨ ਤੇ ਜੇ ਨਹੀਂ ਸੁਣਦੇ ਨਾ ਛੁੱਟੀਆਂ ਚ ਉਹਨਾ ਨੂੰ ਸਟੋਰੀ ਸਟੋਰੀ ਸਟਾਰੀ ਤੇ ਲਾ ਦਿਆ ਕਰੋ ਵੀ ਸਟੋਰੀ ਸੁਣਾਤੀ ਜਾਂ ਫਿਰ ਅ ਪਾਰਕ ਚ ਭੇਜਤਾ ਜਾਂ ਫਿਰ ਕੁਛ ਗੇਮਸ
ਵੇਖਦੀ ਹਾਂ ਹੁਣ ਬੈਡਮਿੰਟਨ ਲਿਆ ਹੁਣ ਤੇ ਮੈਂ ਬਾਹਰ ਆਈ ਦੀ ਨਾ ਕਾਰ ਲਿਆ। ਸੀ ਹੁਣ ਬਿਲਕੁਲ ਛੁੱਟਿਆ ਪਿਆ ਸੀ। ਸਕਰੀਨ ਟਾਈਮ ਬਹੁਤ ਘੱਟ ਹੋਇਆ ਪਿਆ ਸੀ। ਥੋੜ੍ਹੀ ਹੀ ਧੁੱਪ ਛਾਂ ਆ ਜਾਂਦੀ ਨਾ ਸਾਡੀ ਗਲੀ ਅੱਗੇ ਆਪਣੀ ਛਾਂ ਆ ਜਾਂਦੀ ਹੈ, ਤਿੰਨ ਵਜੇ ਚਾਰ ਵਜੇ ਕੋਲ ਈ ਹਵਾ ਚਲਦੀ ਹੁੰਦੀ ਏ ਆਪਣਾ ਖੇਲਦੇ ਨੇ ਬੱਚੇ ਸਾਡੇ ਨਾਲ ਵੀ ਰਹਿੰਦੇ ਆ ਨਾ ਬੱਚੇ। ਇਹਦੀ ਉਮਰ ਦੇ ਈ ਹੈਗੇ ਨੇ ਦਸ ਗਿਆਰਾਂ ਸਾਲ ਦੇ ਫਿਰ ਅਪਨਾ ਖੇਡਦੇ ਰਹਿੰਦੇ ਬਾਹਰ ਬੈਡਮਿੰਟਨ ਖੇਲਦੇ ਰਹਿੰਦੇ ਨੇ।
ਹਾਂਜੀ, ਨਹੀਂ ਨਹੀਂ ਪਤਾ ਕੀ ਐ ਤੁਸੀ ਇਹਦਾ ਚਸ਼ਮੇ ਦਾ ਜ਼ਰੂਰ ਹੱਲ ਕਰਿਓ। ਚਸ਼ਮੇ ਦਾ ਇੱਕੋ ਹੱਲ ਐ ਬਦਾਮ ਦਾ ਤੁਸੀਂ ਜੋ ਕਹਿ ਰਹੇ ਬਦਾਮ ਦੇ ਵਿੱਚ ਸੌਂਫ ਵੀ ਪਾਉਣੀ ਆ। ਸੌਂਫ ਹਰੀ, ਬਦਾਮ ਤੇ ਮਿਸ਼ਰੀ
ਮਿਸ਼ਰੀ
ਇਹ ਅੱਖਾਂ ਦੇ ਲਈ ਸਭ ਤੋਂ ਬੈਨੀਫਿਸ਼ਰੀ ਹੈ। ਉਸ ਤੋਂ ਬਾਅਦ ਗਾਜਰਾਂ। ਗਾਜਰਾਂ ਜ਼ਰੂਰ
ਹਾਂਜੀ ਹਾਂਜੀ ਕੋਈ ਨਹੀਂ ਮੈਂ ਹੁਣ ਵੈਸੇ ਤਾਂ ਸਰਦੀਆਂ ਚ ਤੇ ਬਥੇਰਾ ਮੈਂ ਜੂਸ ਵੀ ਪਿਆਇਆ ਇਹਨੂੰ ਗਾਜਰ ਦਾ ਹੁਣ ਇਹਨੂੰ ਸੈਲਡ ਵਿੱਚ ਸਾਰੀ ਗਾਜਰ ਹੀ ਕੱਟ ਕੇ ਦੇਵਾਂ ਕਰਾਂਗੀ ਗਾਜਰ ਔਰ ਖੀਰੇ ਦਾ ਸੈਲਡ।
ਹਾਂਜੀ ਤੇ ਨਾ ਲੈਂਸ ਕਾਰਟ ਕਰਕੇ ਆ ਉਹ ਤਾਂ ਸਭ ਨੂੰ ਪਤਾ ਹੀ ਆ। ਲੈਂਸ ਕਾਰਟ ਤੇ ਵੀ ਆਇਜ਼ ਚੈੱਕ ਕਰਾ ਆਇਓ।
ਅੱਛਾ ਹੈਗਾ ਐ ਸਾਡੇ ਸ਼ਹਿਰ ਵਿੱਚ ਵੀ ਲੈਂਸਕਾਰਟ।
ਲੈਂਸਕਾਰਟ ਦਾ ਪਤਾ ਕੀ ਗੱਲ ਆ? ਲੈਂਸਕਾਰਟ ਦਾ ਸਭ ਸਭ ਤੋਂ ਅੱਛੀ ਗੱਲ ਆ। ਉਹ ਘੱਟੋ ਘੱਟ ਵੀਹ ਪੱਚੀ ਮਿੰਟ ਚੈੱਕ ਕਰਦੇ।
ਅੱਛਾ ਜੀ।
ਹਾਂ, ਤੇ ਉਹਨਾਂ ਦਾ ਔਨਲਾਈਨ ਚੈਕ ਹੁੰਦਾ ਆ ਉਥੇ ਜਦੋਂ ਅਸੀ ਕੈਬਿਨ ਚ ਬਹਿਨੇ ਆ ਨਾ। ਔਨਲਾਈਨ ਚੀਜ਼ ਤੇ ਦੂਜੀ ਗੱਲ ਲੈਂਸ ਕਾਰਟ ਤੇ ਜਿਹੜੇ ਸਪੈਕਸ ਹੁੰਦੇ ਆ, ਉਹਨਾਂ ਦਾ ਸਭ ਤੋਂ ਅੱਛਾ ਆ ਕਿ ਉਹ ਓਰੀਜਨਲ ਚੀਜ਼ ਦਿੰਦੇ ਐ, ਲਾਈਟ ਵੇਟ ਚੀਜ਼ ਦਿੰਦੇ ਐ।
ਹਾਂਜੀ, ਹਾਂਜੀ।
ਓਰੀਜਨਲ ਚੀਜ਼, ਲਾਈਟ ਵੇਟ ਚੀਜ਼ ਲੈਂਸ ਕਾਰਟ ਦੀ ਸਭ ਤੋ ਵਧੀਆ ਗੱਲ ਆ।
ਮੈਂ ਵੀ ਬਣਾਏ ਸੀਗੇ, ਮੈਂ ਮੇਰੇ ਬੇਟੇ ਨੂੰ ਚਸ਼ਮਾ ਨਈ ਆ। ਤੇ ਮੇਰਾ ਬੇਟਾ ਬਿਲਕੁਲ ਵੀ ਟੀਵੀ ਸਕ੍ਰਿਨੀਂਗ ਸ਼ੇਅਰ ਨਈ, ਬਿਲਕੁਲ ਨਈ ਯੂਜ ਕਰਦਾ। ਤੇ ਜਦੋ ਓ ਮੰਥ ਚ ਇ ਇੱਕ ਅੱਧੀ ਵਾਰੀ, ਦੋ ਵਾਰੀ ਉਥੇ ਚਲਿਆ ਜਾਂਦਾ ਅ ਅਪਨਾ ਥੀਏਟਰ ਚ। ਓਦੋ ਅਸੀ ਮੈਂ ਇਹਦੇ ਲਈ ਇੱਕ ਸਪੈਕਸ ਬਨਾਇਆ ਆ। ਜਿਹੜਾ ਬਲੂ ਰੇਸਸ ਲਾਈਟ ਨੇ ਤੇ ਬਲੂ ਤੇ ਅਪਨਾ ਵਾਈਟ ਚਾਹੇ ਜਿਹੜੀ, ਡਰਾਵਿੰਗ ਕਰਦੇ ਟਾਈਮ ਪੈਂਦੀ ਅੱਖਾ ਉਹਨੂੰ ਲੌਕ ਕਰ ਦੋ, ਉਹ ਅੱਖਾਂ ਚ ਨੀ ਪੈਣ ਦਿੰਦੀ।
ਅੱਛਾ-ਅੱਛਾ।
ਹਾਂਜੀ, ਕਈ ਵਾਰੀ ਮਤਲਬ ਉਹਦਾ ਹੋਮਵਰਕ ਆ ਜਾਂਦਾ, ਉਹਦੀ ਨਾ ਕੁੱਛ ਕਲਾਸਿਸ ਲੱਗ ਲੱਗਦੀਆ ਨੇ। ਬੇਸਿਕ ਏ ਆਈ ਕਲਾਸਿਸ ਵਗੈਰੇ ਹੁਣੇ ਤੋ। ਤੇ ਓਹੋ ਚੇਨਈ ਤੋ ਲੱਗਦੀਆਂ ਨੇ ਇਹਦੀਆਂ ਕਲਾਸਿਸ। ਤੇ ਉਹ ਔਨਲਾਈਨ ਹੁੰਦਾ ਉਦੋ ਬੱਸ ਔਨਲਾਈਨ ਜਦੋ ਹੁੰ ਹੁੰਦਾ ਨਾ, ਓਦੋ ਇੱਕ ਉਹੋ ਯੂਜ ਕਰਦਾ
ਅੱਛਾ।
ਹਾਂਜੀ, ਪਰ ਉਹ ਸਪੈਕਸ ਲਾ ਕੇ। ਆਈਂ ਮੇਰਾ ਵੀ ਆ ਮੈਂ ਵੀ ਆਪਦੇ ਲਿਏ ਬਣਾਇਆ ਮੈਨੂੰ ਨਾ ਅੱਖਾਂ ਚ ਪ੍ਰੈਸ਼ਰ ਪੈਂਦਾ। ਮੈਨੂੰ ਨੰਬਰ ਨਈ ਆਂ। ਲੇਕਿਨ ਮੇਰਾ ਜਿਵੇਂ ਅਪਣਾ ਬੀ ਪੀ ਹੁੰਦਾ ਨਾ ਬਲੱਡ ਪ੍ਰੈਸ਼ਰ ਉਵੇਂ ਅੱਖਾਂ ਦਾ ਬੀ ਬੀ ਪੀ ਹੁੰਦਾ ਉਹ ਵੱਧਦਾ ਮੇਰੀ ਅੱਖਾਂ ਦਾ, ਦੋਨੋ ਅੱਖਾਂ ਦਾ। ਤੇ ਉਹਦਾ ਡਰੋਪ ਮੈਨੂੰ ਚਾਲੂ ਰੱਖਣਾ ਪੈਂਦਾ। ਮੈਂ ਬਹੁਤ ਸਾਰੇ ਚੈਕਅਪ ਕਰਵਾਾਏ ਚਾਰ-ਚਾਰ ਪੰਜ-ਪੰਜ ਹਜ਼ਾਰ ਦੇ। ਲੇਕਿਨ ਉਹਦਾ ਇੱਕੋ ਵਾਰ ਨੀਂਦ ਪੂਰੀ ਕਰਨੀ ਆ ਮੋਬਾਈਲ ਅਗਰ ਅਸੀਂ ਕੁਛ ਚਲਾਨੇ ਆ ਤਾਂ ਉਹ ਮੈਂ ਪ੍ਰੋਟੈਕਟ ਵਾਲਾ ਸਪੈਕਸ ਲਿੱਤਾ ਹੋਇਆ।
ਹਾਂਜੀ
ਹਾਂ ਨਹੀਂ ਤਾਂ ਮੈਨੂੰ ਬਹੁਤ ਅੱਖਾਂ ਦਾ ਬੀ ਪੀ ਬਹੁਤ ਜਿਆਦਾ ਮੇਰੀ ਅੱਖਾਂ ਫੇਰ ਦੁਖਣ ਲੱਗ ਜਾਂਦੀ। ਹੂੰ
ਆਹ ਗੱਲ ਆ। ਸਭ ਨੂੰ ਕੁੱਛ ਨਾ ਕੁਛ ਹੈ ਹੀ ਲੱਗੀ
ਹਾਂਜੀ-ਹਾਂਜੀ ਐਵੇਂ ਪਿੱਛੇ ਮੇਰੇ ਹਸਬੈਂਡ ਦੇ ਸਿਰ ਵਿੱਚ ਬਬਹੁਤ ਜ਼ਿਆਦਾ ਦਰਦ ਰਹਿਣ ਲੱਗ ਪਈ ਸੀ, ਦਰਦ ਵੀ ਨੀ, ਹਰ ਟੈਮ ਬੱਸ ਉਹਨਾਂ ਦੇ ਕੰਪ ਕੰਪਲੇਨ ਹੁੰਦੀ ਸੀ ਮੇਰਾ ਸਿਰ ਭਾਰੀ ਰਹਿੰਦਾ, ਭਾਰੀ ਰਹਿੰਦਾ ਉਹਨਾ ਦਾ ਥੋੜਾ ਕੰਮ ਫਿਰਨ ਦਾ ਹੈਗੈ ਨਾ ਤੇ ਦੁਪੈ ਅਪਨਾ ਐਕਟੀਵਾ ਤੇ ਫਿਰਨਾ, ਤੇ ਮੈਂ ਕਿਆ ਸ਼ਾਇਦ ਧੁੱਪ ਵਗੈਰਾ ਪੈਂਦੀ, ਤੁਹਾਨੂੰ ਤਾਂ ਨਾ ਹੁੰਦਾ ਹੋਏ, ਬਾਕੀ ਕਹਿੰਦੇ ਦਰਦ ਵੀ ਨੀ ਹੁੰਦਾ ਬਸ ਮੇਰਾ ਰਹਿੰਦਾ ਸਿਰ, ਫੇਰ ਆਈਸ ਉਹਨਾ ਦੀ ਵੀ ਆਈਸ ਚੈੱਕ ਕਰਵਾਏ ਸੀ ਆਪਾ ਓਨਾਂ ਨੂੰ ਵੀ ਮਾਈਨਰ ਜਾ ਹਾਂਜੀ। ਨੀੰਦ ਹਾਂਜੀ ਮਤਲਬ ਕਿ ਜਲਦੀ ਉੱਠਦੇ ਨੇ ਉਹ ਬਹੁਤ ਜਲਦੀ ਉੱਠਦੇ ਨੇ। ਦੱਸ ਵਜੇ ਤੱਕਨ ਸੋ ਜਾਂਦੇ ਨੇ ਚਾਰ ਵਜੇ ਉੱਠ ਜਾਂਦੇ ਨੇ ਚਾਰ ਸਾਢੇ ਤਿੰਨ ਪੌਣੇ ਚਾਰ ਚਾਰ ਵਜੇ ਉੱਠ ਆਹ ਹਾਂਜੀ-ਹਾਂਜੀ।
ਹੂੰ ਹੂੰ ਹੂੰ, ਫੇਰ ਤਾਂ ਹੁੰਦਾ ਹੋਣਾ ਆ ਤਾਂ ਤੁਸੀਂ ਚੈੱਕ ਕਰਾਇਆ?
ਤੇ ਉਹਨਾਂ ਦਾ ਸ਼ੁਰੂ ਤੋਂ ਹੀ ਰੂਟੀਨ ਸੀ।
ਹੂੰ
ਅੱਜ ਨਹੀਂ ਪੱਚੀ ਤੀਹ ਸਾਲ ਹੋ ਗਏ ਨੇ ਆ ਰੂਟੀਨ
ਫੇਰ ਤਾਂ ਠੀਕ ਆ ਕਿਉਂਕਿ ਜੇ ਦਸ ਵਜੇ ਬੰਦਾ ਸੋ ਰਿਹਾ ਨਾ, ਤਾਂ ਦੇਖੋ ਉਹਦੀ ਅੱਠ ਅੱਠ ਘੰਟੇ ਤੋਂ ਅੱਠ ਘੰਟੇ ਤੋਂ ਅੱਠ ਘੰਟੇ ਲਾ ਲਓ ਜਾਂ ਸੱਤ ਘੰਟੇ ਤਾਂ ਨੀਂਦ ਪੂਰੀ ਹੁੰਦੀ ਹੈ ਫੇਰ ਤਾਂ ਨੀ ਕੋਈ ਪ੍ਰੋਬਲਮ ਹੁੰਦੀ
ਨਹੀ ਬਸ ਹਲਕਾ ਜਿਹਾ ਮਾਈਨਰ ਦਾ ਜ਼ੀਰੋ ਪੁਆਇੰਟ ਜ਼ੀਰੋ ਵਗੈਰਾ ਡਾਕਟਰ ਨੇ ਲਗਾ ਤਾ ਸੀ ਹਾਂਜੀ। ਫਿਰ ਉਸ ਤੋਂ ਬਾਦ ਥੋੜ੍ਹਾ ਉਹਨਾਂ ਨੂੰ ਫ਼ਰਕ ਹੈ ਹੁਣ। ਕਹਿ ਰਹੇ ਨੇ ਕਹਿੰਦੇ ਨੇ ਉਹ ਬਣਾਇਆ ਵੀ ਦੂਸਰਾ ਨਾ ਜਿਹੜਾ ਧੁੱਪ ਛਾਂ ਵਾਲਾ ਹੁੰਦਾ। ਗਲਾਸਿਸ ਜਿਹੜੇ ਦੂਸਰੇ ਹੁੰਦੇ ਨੇ ਹਾਂਜੀ ਉਹ ਵਾਲਾ ਬਣਵਾਇਆ ਸੀ ਤੇ ਹੁਣ ਉਸ ਤੋ ਬਾਦ ਕਹਿ ਰਹੇ ਉਹ ਹੁਣ ਨੀ ਹੁੰਦਾ ਮੇਰਾ ਸਿਰ ਪੀੜ।
ਹਾਂ ਫੇਰ ਠੀਕ ਆ। ਸਭ ਤੋਂ ਅੱਛੀ ਗੱਲ ਤੁਸੀਂ ਵੀ ਮੋਬਾਈਲ ਚਲਾਉਦੇ ਹੋ ਜਾਂ ਕੋਈ ਵੀ ਮੋਬਾਈਲ ਚਲਾਉਦਾ ਥੋੜਾ ਕਿਉ ਨਾ ਹੋਵੇ ਉਹ ਤੁਸੀ ਲਾਉਣਾ ਹੀ ਲਾਉਣਾ।
ਹਾਂਜੀ-ਹਾਂਜੀ
ਸਪੈਕਸ ਲਾਣਾ ਹੀ ਲਾਣਾ ਆ ਤੁਸੀ।
ਸਾਨੂੰ ਤੇ ਸਭ ਨੂੰ ਮੇਰੇ ਤੇ ਘਰ ਸਭ ਨੂੰ ਲੱਗੀ ਦੀ ਹਸਬੈਂਡ ਹੁਣ ਲੱਗ ਗਈ ਏ ਮੈਨੂੰ ਲੱਗੀ ਦੀ ਏ ਮੇਰੀ ਵੱਡੀ ਬੇਟੀ ਨੂੰ ਵੀ ਲੱਗੀ ਤ ਸ਼ੁਰੂ ਤੋਂ ਹੀ ਲੱਗੀ ਦੇ ਤਾਂ ਤੇ ਮੋਬਾਇਲ ਵੀ ਨੀ ਹੁੰਦੇ ਸੀ।
ਉਹ ਕਿਹੜੇ ਕਲਾਸ ਚ ਨੇ ਬੜੀ ਬੇਟੀ ਤੁਹਾਡੇ।
ਨਹੀਂ ਬ ਬੜੀ ਬੇਟੀ ਤਾਂ ਮੇਰੀ ਵੱਡੀ ਹੈਗੀ ਹੈ ਹੁਣ ਕੋਲਜ ਇਚ ਹੋਈ ਏ। ਹੁਣ ਫਸਟ ਈਅਰ ਚ ਹੋਈ ਹੈ ਹਾਂਜੀ।
ਠੀਕ ਆ ਕੀ ਕਰ ਰਹੀ ਆ ਫਸਟ ਈਅਰ ਚ ਮਤਲਬ ਕਾਮਰਸ ਲਿਆ ਸਾਇੰਸ
ਕਾਮਰਸ ਹੈ ਨਹੀ ਕਾਮਰਸ ਹੈ ਇਹਦੇ ਕੋਲ।
ਚਲੋ ਅੱਛਾ ਕੋਮਰਸ ਚ ਸਕੋਪ ਹੈਗੇ ਆ।
ਹਾਂਜੀ-ਹਾਂਜੀ
ਵਧੀਆ ਤੋਂ ਵਧੀਆ ਸਕੋਪ ਸਾਇੰਸ ਚ ਵੀ ਆ ਬਸ ਕੋਮਰਸ ਇਦਾਂ ਦੀ ਚੀਜ਼ ਆ
ਹੈ ਤੇ ਪੜ੍ਹਾਈ ਚ ਬਹੁਤ ਅੱਛੀ ਸੀ ਅਸੀਂ ਬਹੁਤ ਇਨੂੰ ਕਿਹਾ ਹੈ ਲੇਕਿਨ ਉਹ ਕਹਿ ਰਹੀ ਮੈਂ ਜੋ ਲਾਈਨ ਸੋਚੀ ਹੋਈ ਹੈ ਮੈਂ ਉੱਧਰ ਹੀ ਜਾਣਾ ਤੁਸੀਂ ਮੇਰੇ ਤੇ ਬਰਡਰ ਨਾ ਪਓ ਅੱਜ ਕੱਲ੍ਹ ਬੱਚਿਆ ਤੇ ਬੋ ਡਨ ਵੀ ਨੀ ਪਾ ਸਕਦਾ ਨਾ ਬੰਦਾ।
ਸਈ ਗੱਲ।
ਅਸੀ ਕਹਿ ਰਹੇ ਜੋ ਤੈਨੂੰ ਸੁਟੇਬਲ ਲੱਗੇ ਤੂੰ ਕਰੋ ਤੁਸੀਂ ਕਰੋ ਬੇਟਾ।
ਸਹੀ ਗੱਲ ਆ।
ਹਾਲੇ ਤੇ ਬੀ ਬੀ ਏ ਚ ਐਡਮਿਸ਼ਨ ਕਰਵਾਇਆ ਓਦਾ ਆਪਾ। ਅੱਗੇ ਨਾਲ-ਨਾਲ ਓ ਥੋੜ੍ਹੇ ਗੌਰਮੈਂਟ ਦੇ ਪੇਪਰ ਜੋ ਨਿਕਲਦੇ ਰਹਿਣਗੇ ਨਾ ਔ ਨਾਲ-ਨਾਲ ਦੇੰਦੀ ਰੇਗੀ ਬਸ ਐ ਈ ਸੋਚੇਆ ਦਾ ਓਨੇ।
ਨੀ ਬੋਤ ਅੱਛੀ ਗੱਲ ਆ ਓਨੂੰ ਜਿਵੇਂ-ਜਿਵੇਂ ਅਹ ਇਹਦੇ ਚ ਸੀਏ, ਸੀ ਐਸ ਠੀਕ ਹੈ ਫੇਰ ਉਸ ਤੋਂ ਬਾਅਦ ਇਹ ਸਭ ਚੀ ਜਾ ਬਹੁਤ ਅੱਛੀਆਂ ਤਰੀਕੇ ਨਾਲ ਕਰ ਸਕਦੇ ਆ ਇਹ ਵਧੀਆ ਗੱਲ ਆ ਸਾਇੰਸ ਚ ਕੀ ਆ ਸਕੋਪ ਹੈਗੇ ਆ ਪਰ ਨਾਲ ਦੀ ਨਾਲ ਸਕੋਪ ਨੀ ਹੈ ਪਰ ਕੋਮਰਸ ਚ ਨਾਲ ਦੀ ਨਾਲ ਸਕੋਪ ਆ।
ਹਾਂਜੀ-ਹਾਂਜੀ ਕਾਫੀ ਉਹਦੀ ਫਰੈਂਡ ਨੇ ਸਾਇੰਸ ਲਿੱਤੀ ਹੈ ਅਸੀ ਕਿਹਾ ਸੀ। ਚਲੋ ਕੋਈ ਨਹੀਂ ਫਿਰ ਕਰਾਂਗੇ ਗੱਲ ਤੁਹਾਨੂੰ ਹਾਂਜੀ-ਹਾਂਜੀ ਠੀਕ ਹੈ ਜੀ ਸਸ ਸ੍ਰੀ ਕਾਲ।